ਹਾਂਜੀ ਭਾਂਜੀ ਸਤਿ ਸ਼੍ਰੀ ਅਕਾਲ
ਹੈਲੋ
ਹਾਂਜੀ ਭੈਣਜੀ ਸਤਿ ਸ਼੍ਰੀ ਅਕਾਲ ਆਵਾਜ਼ ਆ ਰਹੀ ਮੇਰੀ
ਹਾਂਜੀ ਆਵਾਜ਼ ਨਾ ਥੋੜੀ ਸਲੋ ਆ ਰਹੀ ਹੈ ਇੱਕ ਮਿੰਟ ਹਾਂਜੀ ਸਤਿ ਸ੍ਰੀ ਅਕਾਲ ਜੀ, ਠੀਕ ਹੋ ਤੁਸੀਂ?
ਹਾਂਜੀ-ਹਾਂਜੀ ਮੈਂ ਠੀਕ ਹਾਂ, ਤੁਸੀਂ ਸੁਣਾਓ ਤੁਸੀਂ ਠੀਕ ਹੋ?
ਹਾਂਜੀ ਮੈਂ ਠੀਕ ਹਾਂ, ਹਾਂਜੀ ਬੱਚੇ ਠੀਕ ਨੇ, ਬਸ ਅੱਜ ਉਠੇ ਸਵੇਰੇ ਹੁਣ ਨਾਸ਼ਤੇ ਦੀ ਤਿਆਰੀ ਕਰਨ ਲੱਗੇ ਸੀ।
ਨਾਸ਼ਤਾ ਬਣਾਣ ਲੱਗੇ ਸੀ ਅੱਜ ਕਹਿ ਰਹੇ ਸੀ ਥੋੜਾ ਨਾ ਹੈਲਦੀ ਜਾ ਫੂਡ ਬਣਾ ਦੋ ਉਹ ਜਿਹੜਾ ਤੱਲੀ ਹੋਈ ਚੀਜ਼ ਨਾ ਬਣਾਣਾ ਤੇ ਮੈਂ ਸੋਚਿਆ ਉਹ ਇੱਕ ਸੈਲਡ ਰੈਸਪੀ ਹੁੰਦੀ ਹੈ। ਤੇ ਉਹ ਉਹਦੇ ਨਾਲ ਬੱਚੇ ਦਾ
ਅੱਛਾ ਤੁਸੀਂ ਹਾਂਜੀ,
ਹਾਂਜੀ-ਹਾਂਜੀ ਤੇ ਉਹ ਬਣਾ ਰ ਸੀ ਹੁੰਦਾ ਨਾ ਇੱਕ, ਅ ਸਵੀਟ ਕੋਰਨ ਕੋਕੁੰਬਰ ਤੇ ਉਹਦੇ ਵਿੱਚ ਦਹੀਂ ਵਗੈਰਾ ਪਾ ਕੇ ਇੱਕ ਸੈਲਡ ਬਣਦਾ ਹੈ ਮੋਰਨਿੰਗ ਰਾਈਟ ਬੜਾ ਅੱਛਾ ਹੁੰਦਾ ਹੈ ਉਹ ਬਣਾਉਣ ਲੱਗੇ ਸੀ।
ਅੱਛਾ ਤੁਸੀਂ ਮੈਂ ਨਹੀਂ ਮੈਂ ਨੀ ਬਣਾਇਆ ਮੈਨੂੰ ਤੁਸੀਂ ਦੱਸ ਸਕਦੇ ਹੋ ਮੈਂ ਵੀ ਆਪਣੇ ਬੱਚਿਆਂ ਨੂੰ ਬਣਾ ਕੇ ਖੁਵਾਵਾਂਗੀ।
ਹਾਂ, ਮੈਂ ਦੱਸ ਸਕਦੀ ਹਾਂ ਤੁਹਾਨੂੰ ਬੜਾ ਅੱਛਾ ਬੰਦਾ ਮਤਲਬ। ਵੈਸੇ ਤੇ ਜਦੋਂ ਕਦੇ ਵੀ ਮੇਰੇ-ਮੇਰੀ ਸੱਸ-ਸੱਸ ਮਾਂ ਕਦੇ ਬਾਹਰ ਜਾਂਦੇ ਨਾ। ਤੇ ਫੇਰ ਮੈਂ ਉਹੀ ਚੀਜ਼ ਬਣਾਨੀ ਹਾਂ ਇੱਕ ਬਣਾਨੀ ਬੜੀ ਈਜ਼ੀ ਹੁੰਦੀ ਐ। ਇਹ ਲਾਈਟ ਵੇਟ ਹੁੰਦੀ ਹੈ ਜਿਵੇਂ ਸਾਡੇ ਕੋਲ। ਦੋ ਤੀਨ ਸ ਵੈਜੀਟੇਬਲਸ ਹੋਣੇ ਚਾਹੀਦੀ ਸਬਜੀ ਹੋਣੀ ਚਾਹੀਦੀ ਖੀਰਾ। ਲੈਲੋ ਇੱਕ ਤੁਸੀਂ ਪਿਆਜ ਲੈਲੋ, ਇੱਕ ਤੁਸੀਂ ਸ਼ਿਮਲਾ ਮਿਰਚ ਲੈਲੋ। ਔਰ ਅ, ਜੋ ਰੈਡ ਗਾਜਰ ਹੁੰਦੀ ਹੈ ਉਹ ਲੈ ਲੋ।
ਅੱਛਾ।
ਤੇ, ਸਵੀਟ ਕੋਨ ਹੁੰਦੇ ਆ।
ਹਾਂਜੀ।
ਆਪਾਂ ਨੇ ਕੀ ਕਰਨਾ ਆਪਾਂ ਨੇ ਸਵੇਰ ਕੋਨ ਨੂੰ ਉਬਾਲਣਾ, ਠੀਕ ਹੈ ਉਬਾਲ ਕੇ। ਫੇਰ ਉਹ ਪਾਣੀ ਨੂੰ ਨਾ ਸਾਈਡ ਤੇ ਕਰਦੋ, ਠੀਕ ਹੈ ਜੀ ਫਿਰ ਜੋ। ਪੁੰਗਰੇ ਜੋ, ਖੀਰੇ ਨੇ ਉਹ ਬਰੀਕ ਬਰੀਕ ਕਟ ਲੋ।
ਹਾਂਜੀ।
ਆਪਾਂ ਨੇ ਫਿਰ ਪਿਆਜ਼ੀ ਬਰੀਕ ਬਰੀਕ ਕੱਟ ਲੈਣੇ ਨੇ, ਠੀਕ ਹੈ ਜੀ ਤੇ। ਫਿਰ, ਤੁਸੀਂ ਉਹੀ ਸਾਰੇ ਦੇ ਸਾਰੇ ਸਵੀਟ ਕੋਣ ਤੁਸੀਂ ਪਾ ਦੋ।
ਹਾਂਜੀ।
ਉਹਦੇ ਉੱਪਰ ਤੁਸੀਂ ਜਿਆਦਾ ਮਸਾਲੇ ਨਹੀ ਪਾਉਣੇ ਹੈਗੇ, ਵੀ ਤੁਸੀਂ ਕਾਲੀ ਮਿਰਚ ਪਾਓ। ਕਾਲਾ ਨਮਕ ਪਾਓ ਥੋੜਾ ਜਿਹਾ ਨਿੰਬੂ ਨਿਚੋੜ ਲੋੋ ਠੀਕ ਹੈ‌, ਜੀ ਔਰ। ਉਤੇ ਇਹ ਚਾਟ ਮਸਾਲਾ ਹੁੰਦਾ ਉਹ ਪਾ ਦੋ, ਫਿਰ ਉਹਦੇ ਵਿੱਚ। ਸਵੀਟਕੋਣ ਪਾ ਲੋ, ਤੇ ਫਿਰ ਥੋੜੀ ਜਿਹੀ ਪਾਓ ਤੁਸੀਂ ਯੋਗ। ਗੜਦਾ ਹੀ ਆਂਦੀ ਬੜੀ ਡਰ, ਗਾੜੀ ਗਾੜੀ ਚ ਤੇ ਹੀ। ਬਸ ਉਹ ਤੁਸੀਂ ਆਪਣਾ, ਇੱਕ ਇੱਕ ਬਾਊ ਸਾਰਿਆਂ ਨੂੰ ਦੋ। ਇੱਕ ਤੇ ਜੋ ਅਸੀਂ ਦੋ ਤਿੰਨ ਪਰੌਂਠੇ ਖਾਂਦੇ ਹਾਂ ਨਾ ਦਿਨ ਦੇ। ਉਹ ਪਰੋਖ ਜਿੰਨਾ ਮਤਲਬ ਜਿੰਨੇ ਵੀ ਸਾਡੇ ਅੰਦਰ। ਤੇ ਜੋ ਵੀ ਆਉਂਦਾ ਕਹਿੰਦੇ, ਉਹ ਓਨੇ ਹੀ। ਇੱਕ ਬੋਲ ਥੋੜ੍ਹਾ ਕਵਰ ਕਰ ਲੈਂਦਾ ਜਿੰਨੀ ਸਾਨੂੰ ਐਨਰਜੀਸ ਦੀ ਚੀਜ਼ ਚਾਹੀਦੀ ਹੁੰਦੀ ਖਾਂਦੇ ਹਾਂ ਤਿੰਨ ਖਾਂਦੇ ਹਾਂ। ਤੇ, ਅਗਰ ਉਹ ਦੋ ਤਿੰਨ ਰੋਟੀਆਂ ਨਾ ਖਾ ਕੇ ਅਗਰ ਉਹ ਇੱਕ ਬਾਊਲ ਖਾ ਲਈਏ ਨਾ। ਛੋਟਾ ਜਿਹਾ, ਤੇ ਉਹ ਬਰਾਬਰ ਦਾ ਕੰਮ ਕਰਦਾ ਐਨਰਜੀ ਲੈਵਲ ਬਰਾਬਰ ਹੁੰਦਾ ਹੈ ਪ੍ਰੋਟੀਨ ਵੀ ਬਰਾਬਰ ਹੁੰਦਾ।
ਹਾਂਜੀ ਇਹ ਤੇ ਬਹੁਤ ਅੱਛੀ ਚੀਜ਼ ਬੜੀ ਵਧੀਆ ਚੀਜ਼ ਦੱਸੀ ਤੁਸੀਂ ਮੈਨੂੰ ਮੈਂ ਜ਼ਰੂਰ ਬਣਾਵਾਂਗੀ।
ਹਾਂਜੀ।
ਮੈਂ ਆਪਣੇ ਬੱਚਿਆਂ ਨੂੰ ਖਵਾਂਗੀ ਹਾਂਜੀ। ਤਾਂ ਮੈਂ ਬੱਚੇ ਵੀ ਹਾਂ, ਬੱਚੇ ਵੀ ਥੋੜ੍ਹੀ ਅਲਗ ਜਿਹੀ ਚੀਜ਼ ਮੰਗਦੇ। ਉਹਨਾ ਨੂੰ ਵੀ ਥੋੜਾ ਅਲੱਗ ਜਿਹਾ ਟੇਸਟ ਚਾਹੀਦਾ ਕੋਈ, ਕੁੱਝ ਸਾਨੂੰ ਸਪੈਸ਼ਲ ਮਿਲੇ ਬੱਚੇ।
ਹਾਂਜੀ, ਹਾਂਜੀ ਭੈਣ ਜੀ ਮਤਲਬ ਇਹ ਦੇਖੋ ਤੁਸੀਂ ਵੀਇਹ। ਚੀਜ਼ ਨਾਲ ਤੁਹਾਨੂੰ, ਅੰਦਰ ਵੀ ਬੜਾ ਬੈਨੀਫਿਟ ਮਿਲੇਗਾ। ਮਤਲਬ ਜੋ ਅਸੀਂ ਤਲੀਆਂ ਹੋਈਆਂ ਸਬਜ਼ੀਆਂ ਖਾਂਦੇਆਂ ਨਾ, ਉਹਦੇਨ ਨਾਲ ਹੀ ਤੁਹੂੰ।
ਹਾਂਜੀ ਹਾਂਜੀ ਅੱਜ ਕੱਲ ਦਾ ਤਾਂ ਤਾਂ। ਤੇਲ ਵੀ ਜਿ ਨੇ ਬਾਜ਼ਾਰੋਂ ਲਿਆਓ ਬਜ਼ਾਰ ਦੇ ਵੀ ਬੇਕਾਰ ਹੀ ਹੁੰਦੇ ਨੇ ਤੇਲ। ਸਮਾਨ ਬਜ਼ਾਰ ਦਾ ਵੀ ਅੱਛਾ ਨੀ ਹੁੰਦਾ ਬੱਚਿਆਂ ਨੂੰ ਦੇਣਾ, ਤਬੀਅਤ ਖਰਾਬ ਹੋ ਜਾਂਦੀ। ਬੱਚਿਆਂ ਦੀ, ਤੁਸੀਂ ਬੜੀ ਅੱਛੀ ਚੀਜ਼ ਦੱਸ।
ਸਕੂਲ ਬਣਾਣਾ ਜਿਸ ਤਰ੍ਹਾਂ ਹੁਣ ਤੁਹਾਡੇ ਹਸਬੈਂਡ ਨੇ। ਉਹ ਕਈ ਵਾਰ ਰਾਤੀ ਵੀ, ਰੋਟੀ ਨਹੀਂ ਖਾਂਦੇ ਨਹੀਂ ਖਾਂਦੇ ਨਾ। ਤੇ ਰੋਟੀ ਰੋਟੀ ਨਹੀਂ ਖਾਂਦੇ ਤੁਸੀਂ, ਕਈ ਵਾਰੀ ਨਾ ਇਹੀ ਬਣਾ। ਦੇ ਦ ਕਰੋ ਸ਼ਾਮ ਦੇ ਟਾਈਮ, ਤੇ ਫਿਰ ਚ ਇਹ ਬਹੁਤ। ਬਹੁਤ ਜ਼ਿਆਦਾ ਅੱਛਾ ਹੁੰਦਾ ਔਰ ਸਰੀਰ ਲਈ ਵੀ ਬਹੁਤ ਵਧੀਆ।
ਹਾਂਜੀ ਹਾਂਜੀ, ਮੈਂ ਜ਼ਰੂਰ ਬਣਾਵਾਂਗੀ।
ਇਹਦੇ ਚ ਨਾ ਹੋਰ ਵੀ, ਹੁੰਦੀ ਹੈ ਇਹਦੇ। ਹੋਰ ਵੀ ਰੈਸਪੀ ਅਗਰ ਤੁਸੀਂ ਇਹਦੇ 'ਚ ਪਨੀਰ ਪਨੀਰ ਪਨੀਰ ਦੇ ਟੁਕੜੇ ਵੀ ਪਾ ਦੋ। ਉਹ ਹੋਰ ਜ਼ਿਆਦਾ ਫਾਇਦਾ ਕਰੂੰਗਾ। ਠੀਕ ਏ ਪਲੱਸ ਅਗਰ ਤੁਸੀਂ ਧਨੀਆ ਪਾਂਦੇ ਹੋ ਉਹ ਵੀ ਹੋਰ ਜਿਆਦਾ ਫਾਇਦਾ ਕਰੇਗਾ, ਠੀਕ ਹੈ ਜੀ। ਤੇ ਜੇ ਹੁਣ ਆਪਾਂ ਐਡ ਕਰੀ ਆ ਨਾ, ਤੇ ਉਹ ਫਿਰ ਸਾਨੂੰ ਪੂਰਾ ਬਲਿੰਡ ਦਾ ਬਹੁਤ ਜ਼ਿਆਦਾ
ਹਾਂਜੀ
ਛੋਟਾ ਬੱਚਾ ਅੱਜ ਮੇਰਾ ਘਰ, ਸਕੂਲ 'ਚ ਛੁੱਟੀ ਹੈ ਨਾ।
ਹਾਂਜੀ, ਅੱਛਾ, ਨਹੀਂ-ਨਹੀਂ ਬਹੁਤ ਅੱਛੀ ਗੱਲ ਹੈ। ਤੁਸੀਂ ਬੜੀ ਵਧੀਆ ਚੀਜ਼ ਦੱਸੀ ਮੈਨੂੰ ਡਿਸ਼ ਮੈਂ ਜਰੂਰ ਬਣਾਵਾਂਗੀ, ਬਣਾ ਕੇ ਬੱਚਿਆਂ ਖੁਆਵਾਂਗੀ ਆਪਣੇ।
ਜ਼ਰੂਰ-ਜ਼ਰੂਰ, ਬਣਾਉ ਇਸ ਹਾਂ ਸਾਡੇ ਕੋਲ ਹੋਰ ਵੀ ਬੜੇ ਔਪਸ਼ਨ ਹੁੰਦੇ ਨੇ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ, ਸਵੇਰੇ-ਸਵੇਰੇ ਪਰੌਂਠੇ ਇਹੀ ਖਾਣੀ ਹੁੰਦੀ ਹੈ। ਅਸੀਂ ਅਸੀਂ ਸੂਜੀ ਦਾ ਹੁੰਦਾ ਇੱਕ ਸੂਜੀ ਦੀ ਰੈਸਪੀ ਵੀ ਬਹੁਤ ਅੱਛੀ ਹੁੰਦੀ ਹੈ। ਸੂਜੀ ਤੇ ਬੱਚੇ ਲਈ ਇੰਨੇ ਫ਼ਾਇਦੇਮੰਦ ਏ ਇੰਨੀ ਫਾਇਦੇਮੰਦ ਏ ਪਲੱਸ ਉਹਦੇ ਨਾਲ ਬੱਚੇ ਦਾ ਢਿੱਡ ਵੀ ਬਹੁਤ ਜਲਦੀ ਭਰਦਾ, ਠੀਕ ਏ ਆਧਾਰ ਵੀ ਬਹੁਤ ਅੱਛਾ ਹੋ ਜਾਂਦਾ। ਪਲੱਸ ਬੱਚੇ ਖੁਸ਼ ਹੋ ਕੇ ਬਹੁਤ ਖਾਂਦੇ ਨੇ ਉਹ ਨੂੰ ਨਈ ਚੀਜ਼ ਚਾਹੀਦੀ ਹੁੰਦੀ। ਤੇ ਕਈ ਬੰਦੇ ਹੁੰਦੇ ਨੇ ਜੋ ਮੈਗੀ ਦੇ ਪੈਕੇਟ ਲਿਆ ਦਿੰਦੇ ਨੇ ਬੱਚੇ ਉਹਨੂੰ ਬੁਆਇਲ ਕਰਦੇ ਨੇ ਵੱਡੇ-ਵੱਡੇ ਬੱਚੇ ਬਣਾ ਤੇ ਲੈਂਦੇ ਨੇ। ਤੇ ਫਿਰ ਉਹ ਨਹੀਂ ਦੇਣੀ ਚਾਹੀ ਤੁਸੀਂ ਸੂਜੀ ਸੂਜੀ ਦੇ ਵਿੱਚ ਥੋੜ੍ਹੀ ਜਿਹੀ ਦਹੀਂ ਮਿਕਸ ਕਰੋ, ਠੀਕ ਹੈ ਉਹਦੇ ਵਿੱਚ ਥੋੜਾ ਜਾ ਪਾਣੀ ਮਿਲਾਓ, ਫਿਰ ਜੋ ਮੈਂ ਥੋੜੀ ਦੇਰ ਵਾਤੇ ਰੱਖ ਦੋ ਠੀਕ ਹੈ ਉਹ ਥੋੜੀ ਜਿਹੀ ਫੁੱਲ ਜਾਏਗੀ। ਠੀਕ ਹੈ ਜੀ, ਉਹਦੇ ਵਿੱਚ ਫਿਰ ਤੁਸੀਂ ਇਹੀ ਸਬਜ਼ੀਆਂ ਜਿਵੇਂ ਤੁਹਾਨੂੰ ਹੁਣੇ ਕਈਆਂ ਸੀਗੀ ਇਹੀ ਸਬਜੀਆਂ ਤੁਸੀਂ ਉਹਦੇ 'ਚ ਪਾ ਦੋ। ਠੀਕ ਏ, ਅੱਛਾ ਆਪਣਾ ਕੀ ਕਹਿੰਦੇ ਇੱਕ ਤੁਸੀਂ ਤਵਾ ਚੁੱਕੋ ਤਵਾ ਨੂੰ ਥੋੜਾ ਜਿਹਾ ਹੀ ਤੇ ਰੱਖੋ ਗਰਮ ਕਰੋ ਥੋੜਾ ਜਾ। ਆਪਣੇ ਇੱਕ ਛੋਟੇ ਜਿਹਾ ਬਲਟੇ ਦਾ ਟੁਕੜਾ ਨਾ ਉਹਦੇ ਚਾਰੋ ਤਰਫ ਲਗਾ ਲਓ ਠੀਕ ਏ ਉਹ ਥੋੜੀ ਜਿਹੀ ਪੇਸਟ ਸੁੱਕਨਾ ਤਵੇ ਤੇ ਪਾਦੋ, ਠੀਕ ਏ ਉਹਨੂੰ ਖੋਲ ਦੋ। ਜਿਸ ਤਰ੍ਹਾਂ ਹੋਮਮੇਡ ਪੀਜ਼ਾ ਟਾਈਪ ਹੋ ਜਾਂਦਾ ਨਾ। ਉੱਪਰ ਸਬਜ਼ੀਆਂ-ਸੁਬਜ਼ੀਆਂ ਦਿਖਦੀ ਹੁੰਦੀਆਂ ਅੱਛਾ ਉੱਪਰ ਅਫਸੋਸ ਲਗਾਓ ਉਹ ਵੀ ਬੱਚੇ ਨੂੰ ਬਹੁਤ ਪਸੰਦ ਆਂਦਾ ਬਹੁਤ ਜ਼ਿਆਦਾ।
ਬਹੁਤ ਅੱਛੀ ਗੱਲ ਏ ਬੜੀ ਵਧੀਆ ਚੀਜ਼ ਤੁਸੀਂ ਦੱਸੀ ਏ, ਮੈਂ ਤੇ ਜਰੂਰ ਬਣਾਵਾਂਗੀ। ਇਹਦੇ ਬੱਚੇ ਵੀ ਮੇਰੇ ਮੈਗੀ ਬਣਾ ਲੈਂਦੇ ਨੇ ਉਹ ਵੀ ਬਸ ਦੋ ਮਿੰਟੇ ਬੱਚੇ ਖੁਸ਼ ਹੋ ਜਾਂਦੇ ਨੇ। ਮੈਗੀ ਹੋਰ ਬਸ ਮਸਾਲੇ ਦਾ ਟੇਸਟ ਹੁੰਦਾ, ਬੱਚਿਆਂ ਆਸਤੇ ਤਾਂ ਕਿੰਨਾ ਨੁਕਸਾਨ ਦਿੰਦੀ ਹੈ ਤੇ ਸਾਨੂੰ ਪਤਾ ਹੈ ਨਾ, ਤੇ ਰੋਜ਼-ਰੋਜ਼ ਮੈਗੀ ਵੀ ਨੀ ਖਵਾ ਸਕਦੇ ਬੱਚਿਆਂ ਨੂੰ।
ਹਾਂਜੀ ਜਰੂਰ ਪਰ ਭੈਣ ਜੀ ਆ ਦੇਖੋ ਮੈਗੀ ਤੇ ਮੈਗੀ ਤੇ ਬਹੁਤ ਅਨਹੈਲਦੀ ਚੀਜ਼ ਹੁੰਦੀ ਹੈ ਜੀ ਬੱਚਿਆਂ ਆਸਤੇ। ਤੇ ਬਿਲਕੁਲ ਵੀ ਸੁਰੱਖਸ਼ਿਤ ਨਹੀਂ ਮੰਨੀ ਜਾਂਦੀ, ਤੇ ਚਾਹੇ ਉਹ ਤੁਸੀਂ ਸਵੇਰ ਨੂੰ ਖਾਓ। ਚਾਹੇ ਤੁਸੀਂ ਉਹ ਦੁਪਹਿਰ ਨੂੰ ਖਾਓ ਚਾਹੇ ਤੁਸੀਂ ਉਹ ਰਾਤ ਨੂੰ ਖਾਓ ਸਾਨੂੰ ਬਹੁਤ ਹੀ ਘੱਟ ਨਾਂਹ ਦੇ ਬਰਾਬਰ ਸਾਨੂੰ ਮੈਗੀ ਬੱਚਿਆਂ ਨੂੰ ਦੇਣੀ ਚਾਹੀਦੀ ਹੈ ਮਾਰਕੀਟ ਵਿੱਚ ਹੁਣ ਨਕਲੀ ਮੈਗੀਜ਼ ਵੀ ਬਹੁਤ ਆ ਗਈਆਂ ਨੇ ਠੀਕ ਹੈ। ਉਹ ਇੰਨਾ ਜ਼ਿਆਦਾ ਨੁਕਸਾਨ ਕਰਦੀ ਏ ਕਿ ਕਈ ਵਾਰੀ ਬਈ ਬਹੁਤ ਵੱਡਾ ਨੁਕਸਾਨ ਵੀ ਝੇਲਣਾ ਪੈ ਜਾਂਦਾ। ਤੇ ਸਾਨੂੰ ਸਾਨੂੰ ਹੁਣ ਪਤਾ ਹੋਣਾ ਚਾਹੀਦਾ ਹੈ ਕਿ ਸਾਨੂੰ ਸਵੇਰੇ ਘੱਟੋ-ਘੱਟ ਨਾਸ਼ਤੇ 'ਚ ਮੈਗੀ ਬਿਲਕੁਲ ਨਾ ਦਿੱਤੀ ਜਾਏ ਕਿਉਂਕਿ ਅਗਰ ਸਵੇਰ ਬੱਚਿਆਂ ਦਾ ਖ਼ਰਾਬ ਗਿਆ ਸਾਰਾ ਦਿਨ ਬੱਚਿਆਂ ਦਾ ਖਰਾਬ ਜਾਂਦਾ। ਸਵੇਰੇ-ਸਵੇਰੇ ਬੱਚੇ ਨੂੰ ਕੁਛ ਐਸਾ ਹੈਲਦੀ ਫੂਡ ਦੋ ਕਿ ਉਹ ਸਾਰਾ ਦਿਨ ਐਨਰਜੈਟਿਕ ਰਹੇ। ਠੀਕ ਏ, ਤੁਸੀਂ ਇਹੀ ਉਹਨਾ ਨੂੰ ਬਣਾ ਕੇ ਦੋ ਚਾਹੇ ਤੁਸੀਂ ਇਹ ਸੈਲਡ ਬਣਾਓਗੇ, ਇਹ ਬਹੁਤ ਅੱਛੇ ਨੇ। ਅਗਰ ਤੁਸੀਂ ਇਹ ਬਣਾਉਂਦੇ ਹੋ ਸੂਜੀ ਦਾ ਉਹ ਤਾਂ ਉਥੋਂ ਵਗੈਰਾ ਕੁਛ ਕਹਿੰਦੇ ਇਹਦਾ ਨਾ ਹੁੰਦਾ। ਕੁਛ, ਤੇ ਉਹ ਬਹੁਤ ਅੱਛੇ ਬੰਦੇ ਨੇ ਆਪਣਾ ਸੌ ਸਾਲ ਇੱਕ ਘਰ 'ਚ ਹੁੰਦਾ। ਓਹੀ ਐ ਮੇਨਲੀ ਉਹਦੇ ਨਾਲ ਤੁਸੀਂ ਸਰਵ ਕਰੋ। ਬੱਚੇ ਖੁਸ਼ ਘਰ ਦੇ ਵੀ ਖੁਸ਼ ਤੇ ਨਵੀਂ ਚੀਜ਼ ਖਾਣ ਨੂੰ ਮਿਲ
ਨਹੀਂ, ਵਧੀਆ ਬਹੁਤ ਅੱਛੀ ਐ ਮੈਂ ਤੇ ਜ਼ਰੂਰ ਬਣਾਵਾਂਗੀ। ਤੁਸੀਂ ਮੈਨੂੰ ਏਨਾ ਦੱਸਿਆ ਬਹੁਤ ਬਹੁਤ ਧੰਨਵਾਦ ਤੁਹਾਡਾ। ਠੀਕ ਏ। ਸੱਤ ਸ਼੍ਰੀ ਕਾਲ, ਭੈਣ ਜੀ। ਸਤਿ ਸ਼੍ਰੀ ਕਾਲ। ਠੀਕ ਏ।
ਅੱਛਾ, ਇਹ ਗੱਲ ਕਰਨੀ ਤੁਸੀਂ